ਹੈਲੋ, ਹਾਂਜੀ ਸਸ ਸ਼੍ਰੀ ਕਾਲ।
ਕਾਲ।
ਹੈਲੋ
ਹੋਰ ਠੀਕ ਓ?
ਹਾਂਜੀ-ਹਾਂਜੀ ਵਦੀਆ।
ਹੋਰ ਕੀ ਕਰਦੇ ਪਏ ਸੀ?
ਕੁੱਛ ਨੀ ਬੈਠੀ ਦੀ ਸੀ।
ਅੱਛਾ-ਅੱਛਾ ਹੋਰ ਜੇ ਰੋਟੀ ਖਾ ਲੀ?
ਹੋਰ ਖਾਲੀ।
ਅੱਛਾ-ਅੱਛਾ ਕੀ ਬਨਾਯਾ ਸੀ?
ਓਹੀ ਚਿਕਨ ਬਨਯਾ ਸੀਗਾ ਮੈਂ ਤਾਂ ਦੁੱਧ ਈ ਪੀਤਾ ਐ।
ਅੱਛਾ, ਰੋਟੀ ਨੀ ਖਾਧੀ?
ਨਈ ਮੈਂ ਘੱਟ ਖਾਨੀ ਰਾਤ ਦੀ ਕਦੀ-ਕਦੀ ਖਾਨੀ ਕਦੀ-ਕਦੀ ਭੁੱਖ ਭੁੱਖ ਲੱਗਦੀ ਕਦੀ-ਕਦੀ ਨਈ।
ਅੱਛਾ-ਅੱਛਾ ਠੀਕ ਏ, ਠੀਕ ਏ ਡਾਇਟਿੰਗ ਹੋ ਰੀ ਏ?
ਨਈ ਡਾਇਟਿੰਗ ਨਈ।
ਅੱਛਾ। ਠੀਕ ਏ, ਠੀਕ ਏ। ਔਰ ਮੰਮੀ ਪਾਪਾ
ਹੋਰ ਹਾਂਜੀ -ਹਾਂਜੀ।
ਹੋਰ ਦਾਦੀ ਦਾਦੂ ਠੀਕ ਨੇ? ਕੀ ਕਰਦੇ ਪਏ ਨੇ? ਅੱਛਾ-ਅੱਛਾ। ਹੋਰ
ਓ ਕੀ ਕਰਦਾ ਪਯਾ
ਓ ਵੀ ਸੌ ਗਯਾ ਦੈ।
ਸੋਂ ਗਯਾ
ਹਾਂ ਓਨੂੰ ਅਸੀਂ ਟਾਈਮ ਸਿਰ ਸਵਾ ਦੇਨੇ ਆਂ ਸਾਢੇ ਅੱਠ, ਨੌ ਵਜੇ। ਮਾਮੀ ਫੋਨ 'ਚ ਬਿਜ਼ੀ ਏ।
ਓ ਵੀ ਕੋਲਾਂ ਕਰਦੇ ਪਏ।
ਨਾ-ਨਾ ਓ ਤੇ ਵੇਲੇ ਹੈਗੇ ਨੇ, ਟੀ ਵੀ ਚਲਾਨ ਲੱਗੇ।
ਫਿਲਮ ਦੇਖਨ ਲੱਗੇ?
ਹਾਂ ਫਿਲਮ ਦੇਖਨ ਲੱਗੇ ਆ।
ਤੁਸੀਂ ਵੀ ਓ ਦੇਖਦੇ ਓ ਲੋਕ-ਅਪ?
ਓ ਆਂਦਾ ਈ ਨੀ ਏਦੇ 'ਚ।
ਹਾਂ ਓ ਏਦੇ 'ਚ ਨੀ ਆਂਦਾ ਓ ਜੀਓ ਹੋਟ ਸਟਾਰ 'ਚ
ਤੁਸੀਂ ਦੇਖਦੇ ਓ?
ਨਈ ਓ ਮੈਨੂੰ ਓਦੀ ਸ਼ੋਟਸ ਕਾਫੀ ਸ਼ੋਅ ਹੁੰਦੀ ਆ ਨਾ।
ਹਾਂ ਓ ਆਂਦਾ ਹੋਰ -ਔਰ ਤੇ ਕੀ ਕੈਂਦੇ ਨੇ ਨੈਟਫਲਿਕਸ ਤੇ।
ਅੱਛਾ -ਅੱਛਾ। ਹਮ ਲੋਕਅਪ ਦਾ ਬੋਤ ਆਂਦਾ ਮੈਨੂੰ ਸ਼ੌ ਬੋਤ ਹੁੰਦਾ।
ਹਾਂ ਛੋਟ ਸੈਣ ਵੀ ਆਂਦੇ ਨੇ ਪ੍ਰੀਤ ਨੂੰ। ਨੈਟਫਲਿਕਸ ਤੇ ਆਂਦਾ, ਨੈਟਫਲਿਕਸ ਤੇ ਆਂਦਾ, ਤੁਆਡਾ ਨੈਟਫਲਿਸ ਚਲਦਾ।
ਨਈ ਅਸੀਂ ਪ੍ਰਾਈਮ ਚਲਾਇਆ ਦਾ, ਹੁਣ ਏ ਦੂਸਰਾ ਕਰਾਵਾਂਗੇ ਨੈਟਫਲਿਕਸ ਰਿਚਾਰਜ।
ਅੱਛਾ- ਅੱਛਾ ਠੀਕ ਏ ਹੈ ਜੀਓ ਦਾ ਈਏ।
ਹਾਂਜੀ -ਹਾਂਜੀ।
ਹੂੰਅ। ਹੋਰ। ਗਏ ਨੇ ਕਿੱਤੇ ਘੁੰਮਣ।
ਨਈ ਜਾਂਦੇ ਈ ਨੀ ਕਿਤੇ ਅਸ
ਅੱਛਾ, ਅੱਛਾ। ਕੀ ਬਣਾਇਆ ਸੀ ਰੋਟੀ 'ਚ।
ਰੋਟੀ 'ਚ ਓਈ ਚਿਕਨ ਬਣਿਆ ਸੀ।
ਹੂੰ ਠੀਕ ਐ -ਠੀਕ ਐ ਹੋਰ ਰਿਤਿਕ ਉੱਪਰ ਏ।
ਓ ਉੱਪਰ ਗੱਲਾਂ ਕਰਦਾ ਵਿਆ ਫੋਨ ਤੇ।
ਅੱਛਾ -ਅੱਛਾ ਹੋਰ ਦਾਦੀ, ਦਾਦੂ ਸੁੱਤੇ ਦੇ ਨਾ। ਪਾਪਾ ਕੀ ਕਰਦੇ ਨੇ, ਪਾਪਾ ਫੋਨ ਚਲਾ ਰੇ ਨੇ ਹਾਂ। ਮੰਮੀ ਰੋਟੀ, ਮੰਮੀ ਵੀ ਫੋਨ ਚਲਾ ਰੀ।
ਦੋ ਜਨ ਚਲਾਂਦੇ ਪੇ ਨੇ, ਦੋ ਜਨਿਆਂ ਨੇ ਕੰੰਨਾ 'ਚ ਲਾਇਆ ਦਾ। ੱ ਮੰਮੀ ਨਾਲ ਰੈਣ ਦੇ ਬਾਦ 'ਚ ਕਰਾਂਗੇ ਗੱਲ। ਹੋਰ। ਘੁੰਮਣ ਘੁੰਮਣ ਜਾਣਾ ਕਿੱਥੇ ਫੇਰ ਤੁਸੀਂ, ਕੋਈ ਐ ਪ੍ਰੋਗਰਾਮ ਤਾਡਾ ਘੁੰਮਣ ਦਾ। ਹੂੰ ਗੋਆ ਜਾਓਗੇ ਤੁਸੀਂ। ਅੱਛਾ ਅੰਮ੍ਰਿਤਸਰ ਦੇ ਨਾਲ ਈ ਹੋ ਗਿਆ ਤਾਡੇ।
ਹੂੰ। ਬਾਕੀ ਦੇਖੋ ਦੋ ਮੀਨੇ ਹੋ ਗੇ ਗਏ ਨੂੰ, ਗਏ ਤਾਂ ਹਜੇ ਨੀ ਅ ਹਜੇ ਤਕ।
ਹਾਂ ਏਨਾ ਨੇ ਨੀ ਜਾਣਾ, ਐਵੇਂ ਗੱਲਾਂ-ਗੁੱਲਾਂ ਮਾਰਦੇ ਰੈਂਦੇ ਨੇ। ਹੋਰ।
ਹੋਰ ਵਧੀਆ।
ਮੈਂ ਸਗੋਂ ਗੋਆ ਜਾਣ ਅਸਤੇ ਕੈ ਰਿਆ ਸੀ।
ਕੋਣ?
ਤੁੁਨੂੰ ਭੇਜਣਗੇ ਤੁਆਡੇ ਮੰਮੀ-ਪਾਪਾ।
ਅੱਛਾ-ਅੱਛਾ।
ਹਾਂ।
ਤੁਸੀਂ ਜਾਣਾ ਏ ਗੋਆ।
ਹਾਂ ਦੇਖੋ ਸ਼ੈਦ ਸਲਾਅ ਬਣੇ।
ਬਾਕੀ ਮੁਸ਼ਲੀ ਈ ਐ ਵੈਸੇ।
ਮੰਮੀ ਕੈ ਰੇ ਸੀੇ ਅਗਲੇ ਸਾਲ ਤੇਰਾਂ ਤੇ ਓਦਾ ਰਿਤਕ ਦਾ ਪੈਕੇਜ ਕਰਾ ਦਿੰਨੇ।
ਅੱਛਾ ਸਗੋਂ ਤੁਸੀਂ ਦੋਨੋ ਹੋ ਆਓ, ਨਈ। ਤੁਸੀਂ ਦੋਨੋ ਕਿੱਥੇ ਜਾਓਗੇ ਕੱਲੇ ਨਾ।
ਟੀ ਵੀ ਵੇਖ ਦੈ।
ਹੂੰ ਹੂੰ ਮਿੱਠਾ ਨੀ ਪਾਈਦਾ ਬਿਲਕੁਲ ਵਿੱਚ ਮਿੱਠਾ ਮੈਂ ਪਾਇਆ ਵੀ ਘਟ ਪਾਇਆ ਇਕ ਚਮਚ ਤਾ, ਬਿਲਕੁਲ ਵੀ ਨੀ ਏ ਮਿੱਠਾ ਚੱਲ ਕੋਈ ਨੀ ਕੋਈ ਨੀ ਇਹ ਗਲਾਸ ਤੂੰ ਪੀ ਲੇ ਗੀ ਨਾ। ਰੱਖ ਆਈ
ਤੁਸੀਂ ਕੀ ਬਣਾਇਆ। ਰੋਟੀ 'ਚ'?
ਅਸੀਂ ਰੋਟੀ ਚ ਨਾ ਪਤੋਲ ਖਾਧੇ ਨੇ
ਅੱਛਾ।
ਬੜੀ ਮੁਸ਼ਕਿਲ
ਓ ਕਿਉ?
ਸੁੱਕੇ-ਸੁੱਕੇ ਹੁੰਦੇ ਨੇ ਨਾ ਖਾਧਦੇ ਨੀ ਜਾਂਦੇ।
ਹੂ ਹੂੰ
ਅਰਬੀ ਦੇ ਪੱਤੇ
ਹਾਜੀ -ਹਾਜੀ।
ਹਾਂ ਉਹ ਬੜੀ ਮੁਸ਼ਕਿਲ ਖਾਧੇ ਗਏ। ਹੋਰ ਕਦੋਂ ਆਣਾ ਜਗਾਦਰੀ ਕਦੋਂ ਆਣਾ?
ਅਸੀਂ ਅ ਰੱਖੜੀ ਨੂੰ
ਰੱਖੜੀ ਨੂੰ ਠੀਕ ਏ ਠੀਕ ਏ, ਰੱਖੜੀ ਅਠਾਈ ਤਰੀਕ ਦੀ ਐ ਨਾ।
ਅਠਾਈ ਤਰੀਕ ਦਾ।
ਅਠਾਈ ਅਗਸਤ ਨੂੰ ਹੂੰ। ਠੀਕ ਏ, ਅੱਜ ਤਰੀਕ ਹੈਗੀ ਆਪਣਾ ਪੰਦਰਾਂ ਅੱਜ ਵੀਰਵਾਰ ਏ, ਸੋਲਾਂ ਏ ਪੰਦਰਾਂ ਏ ਪੰਦਰਾਂ, ਵੀਰਵਾਰ ਅੱਜ ਬੁੱਧਵਾਰ
ਨੀ ਪੰਨਦਾ ਈ ਐ।
ਹਾ। ਹੋਰ
ਹੋ ਵਧੀਆ।
ਹੂੰ
ਤੁਸੀਂ ਨੀ ਜਾਣਾ ਕਿਤੇ ਘੁੰਮਣ ਨੂੰ
ਨਾ ਹਾਲੇ ਨੀ ਜਾਣਾ। ਹੁਣ ਪਿੱਛੇ ਹੋ ਕੇ ਆਏ ਆ ਅਸੀਂ
ਹੂੰ
ਮੇਰਾ ਨੀ ਵੱਜਦਾ। ਅੱਛਾ ਅੱਜ- ਕੱਲ ਰੀਲਸ ਬਹੁਤ ਬਣਾ ਰਹੇ ਨੇ ਬੱਚੇ ਹਨਾ।
ਰੀਲ ਬੋਤ ਹੂੰ ਹੂੰ।
ਹਾ ਇੰਸਟਾਗ੍ਰਾਮ ਤੇ ਬੜੇ ਫੇਮਸ ਗਏ ਨੇ ਬੱਚੇ ਅੱਜ- ਕੱਲ੍ਹ ਹਾ।
ਹੋਰ ਵਧੀਆ ਸਾਰੇ?
ਹਾਂਜੀ ਹਾਂਜੀ।
ਹੂੰ, ਹੋਰ ਰੀਤੀਕ ਆਇਆ ਨੀਚੇ ਨੀ?
ਹੈਜੀ
ਏਥੇ ਗਏ ਨੀਚੇ।
ਨਈ ਓ ਹਜੇ ਓਨੇ ਉੱਪਰ ਈ ਰੈਣਾ ਐ।
ਅੱਛਾ ਬਾਦ 'ਚੋ ਆਏਗਾ ਬਾਰਾਂ ਵਜੇ ਐ ਗਿਆਰਾਂ ਬਾਰਾਂ ਵੇ
ਬਾਰਾਂ ਵਜੇ ਨਈ ਨੀ ਸਾਡੇ ਦ ਸਾਢੇ ਦਸ ਵਜੇ ਆ ਜਾਂਦਾ ਸਾ ਦਸ ਪੰਤਾਲੀ ਨੂੰ
ਅੱਛਾ ਸਾ ਸਾਢੇ ਦਸ ਅੱਛਾ- ਅੱਛਾ ਠੀਕ ਠੀਕ ਏ। ਠੀਕ ਏ। ਤੁਸੀਂ ਰਖੜੀ ਅੱਛਾ ਸੈਰ ਸੁਰ ਕਰਨ ਜਾਂਦਾ ਹੋਏਗਾ।
ਹੂੰ--ਰੋਟੀ ਖਾਣ ਤੋਂ ਪੇਲਾਂ ਵੀ ਚੱਲ ਜਾਂਦਾ ਫੇਰ ਰੋਟੀ ਖਾਣ
ਅੱਛਾ, ਅੱਛਾ- ਅੱਛਾ।
ਕਦੀ ਦੋਸਤ ਗੱਲਾਂ ਮਾਰਦੇ, ਹਾਂਜੀ ਬੋਤ ਕੱਲ ਈ ਪੇਆ ਪਤਾ ਨੀ ਪਰਸੋਂ ਪੇਆ ਸੀ ਮੀਂਹ
ਬੜੀ ਗਰਮੀ ਹੋਈ ਦੀ ਹੈ ਨਾ ਫੇ ਦੁਬਾਰਾ ਤੋਂ
ਹੂੰ
ਹੂੰ -ਹੂੰ
ਅਸੀਂ ਤਾਂ ਸਾਰਾ ਦਿਨ ਏਸੀ ਚਲਾ ਕੇ ਰੱਖਦੇ, ਬੂਆ ਬੰਦ ਕਰ ਦਿੰਨੇ ਬਾਰਲਾ।
ਸਾਰਾ ਦਿਨ, ਸਾਰਾ ਦਿਨ ਚੱਲੇਆ ਰੇਂਦਾ।
ਹੂੰ
ਬਿੱਲ ਵੀ ਬੜੇ ਆਂਦੇ ਹੋਣੇ ਆ, ਹੈ?
ਓੱਥੇ ਵੀ ਬੋਤ ਗਰਮੀ ਹੋਣੀ?
ਬੜੀ ਜਾਦਾ ਗਰਮੀ ਐ ਏੱਧਰ ਵੀ ਸਗੋਂ ਬਾਰਿਸ਼ ਆਂਦੀ ਰਈ ਸੀ ਤੇ ਮੌਸਮ ਸਈ ਸੀਗਾ। ਹੁਣ ਫੇਰ ਬੜੀ ਜਾਦਾ ਗਰਮੀ ਹੋ ਗਈ ਏ।
ਹੂੰ ਏੱਥੇ ਵੀ ਬੋਤ ਗਰਮੀ ਹੈਗੀ, ਕੈ ਰਏ ਆ ਮੀਂਹ ਅਗਲੇ ਹਫ਼ਤੇ ਦਾ। ਨੈਂਟ ਤੇ
ਅਗਲੇ ਹਫ਼ਤੇ ਤੱਕ ਸਾਰੇ ਭੁੱਜੇ ਜਾਣੇ ਨੇ, ਗਰਮੀ 'ਚ ਫੇਰ ਤੂੰ ਵੀ ਆਜਾ ਰੈਣ ਏਦਰ ਨਈ?
ਹਾਂਜੀ?
ਕਿ ਨਈ
ਅ, ਉੱਥੇ ਰੈਣ?
ਹਾ ਹੋਰ ਨਈ ਆਏਆ ਜਾਣਾ ਨਾ ਤੇਰੇ ਕੋਲੋਂ, ਆਜੀ ਕਿਸੇ ਦਿਨ ਰੈਣ ਆਜੀ ਹੋਰ ਕੀ ਐ? ਪੇਲੇ ਰੈ ਕੇ ਗਈਏ ਨੇ ਇੱਕ -ਅੱਧੀ ਵਾਰ?
ਹੂੰ ਰੈ ਕੇ ਗਈ ਸੀ ਬੋਤ ਛੋਟੀ ਸੀ ਓਦੋ।
ਹਾਂ
ਓਦੋਂ ਬਸ ਓਹੀ ਆਏ ਦੇ ਸੀਗੇ। ਬਿੰਦੀ ਮਾਮੀ ਆਏ ਸੀ ਇਕੱਲੇ ਬਸ, ਓਦੋਂ ਸੀਗੇ। ਓਦੋਂ ਆਈ ਸੀ ਮੈਂ।
ਹੂੰ। ਅੱਛਾ -ਅੱਛਾ। ਆਜੀ ਰੈਣ ਕੋਈ ਨੀ ਕਿਸੀ ਦਿਨ ਸਿਮਰੋ ਮਾਮੀ ਹੁਣ ਆਂਦੇ ਨੀ ਓਨਾਂ ਨਾਲ ਆਜੀ।
ਹੁਣ ਤਾਂ ਨਈ ਆ ਹੋਣਾ ਮੇਰੇ ਕੋਲ, ਕੋਰਸ ਨਈ ਕਰਨਾ ਮੈਂ ਮੇਕਅਪ ਦਾ
ਅੱਛਾ -ਅੱਛਾ ਕਦੋਂ ਸ਼ੁਰੂ ਏ?
ਕੈ ਰਏ ਸੀਗੇ, ਅਗਲੇ ਮੀਨੇ ਜਾਂ ਇਸੀ ਮੀਨੇ
ਸਕੋ ਮੇਕਅਪ ਦਾ ਕੋਰਸ ਕਰ ਲਿਆ ਬੜਾ ਵਦੀਆ ਹੈਗਾ ਈ ਐ ਨਾ
ਹਾਂਜੀ।
ਇੱਕ ਵਾਰ ਆਨੇ ਗਾਕ ਸ਼ੁਰੂ ਹੋ ਗਏ ਨਾ, ਹੈਂਜੀ ਲੈਕਮੇ ਵਾਲੇ ਕੋਲੋਂ
ਲੈਕਮੇਲ ਹਾਂਜੀ।
ਅੱਛਾ। ਹੂੰ, ਸਕੋਂ ਇੱਕ ਵਾਰ ਕਸਟਮਰ ਜੁੜ ਗਏ ਨਾ ਓਦੇ ਤੇ ਬੜਾ ਵਦੀਆ ਹੋਏਗਾ।
ਹਾਂਜੀ, ਓ ਕੈ ਰਏ ਸੀ ਤੁਆਡੀ ਜੋਬ ਵੀ ਲਗਵਾ ਦਾਂਗੇ ਬਾਦ ਵਿੱਚ
ਅੱਛਾ!
ਇੰਟਰਨਸ਼ਿਪ ਵੀ ਕੈ ਰਏ ਸੀ, ਤੁਆਨੂੰ ਸਰਟੀਫਿਕੇਟ ਦਵਾਂਗੇ ਅਗਰ ਤਾਡਾ ਬੈਸਟ ਹੋਇਆ ਸਾਰਿਆਂ ਤੋਂ ਮੇਕਅਪ ਓ ਬਾਦ ਚ ਓ ਹੁੰਦਾ ਨਾ ਕੋਪੀਟੀਸ਼ਨ
ਹਾਂ ਕੋਂਪੀਟੀਸ਼ਨ ਹੁੰਦਾ ਬਿਲਕੁਲ-ਬਿਲਕੁਲ।
ਤੇ ਫ਼ਿਰ ਕੈ ਰਏ ਸੀ ਅਗਰ ਤਾਡਾ ਸਬ ਤੋਂ ਬੈਸਟ ਹੋਇਆ ਤੁਆਨੂੰ ਪੂਰੀ ਨੌਲੇਜ ਹੋਈ ਨਾ ਤਾਂ ਤੈਡੀ ਇੱਥੇ ਅਸੀਂ ਤਿੰਨ ਮ੍ਹੀਨਿਆਂ ਦੀ ਇੰਟਰਨਸ਼ਿਪ ਲਗਾਵਾਂਗੇ ਤੇ ਤੁਆਨੂੰ ਸਰਟੀਫਿਕੇਟ ਦੇਵਾਂਗੇ।
ਅੱਛਾ!
ਤੇ ਕੈਂਦੇ ਤੁਆਨੂੰ ਐਕਸਪੀਰੀਐਂਸ ਮਿਲ ਜੇਗਾ ਫੇਰ।
ਅੱਛਾ-ਅੱਛਾ, ਠੀਕ ਐ-ਠੀਕ ਐ। ਹਾਂ ਬਿਲਕੁਲ, ਅਰੇ ਬੋਤ ਵਦੀਆ ਸਕੋ ਆੱਜ-ਕੱਲ ਕੰਮ ਐ ਸਾਰੇ ਨਾਲ ਵਦੀਆ ਹੈਗਾ ਮੇਕਅਪ ਦਾ।
ਇੱਕ ਮੈਂ ਓਨਾਂ ਤੋਂ ਪੁੱਛ ਕੇ ਆਈ ਸੀ ਓਰੇੇਨ ਵਾਲਿਆਂ ਤੋਂ ਉਹ ਜਾਦਾ ਪੈ ਕੈ ਰੇ ਸੀਗੇ, ਓ ਏ ਆ ਓ ਏਦਾਂ ਆ ਕਿ ਓ ਬਾਰ ਪੇਜਦੇ ਆ।
ਅੱਛਾ! ਅੱਛਾ-ਅੱਛਾ।
ਮੈਂ ਮਾਸਟਰਸ
ਅੱਛਾ! ਮਾਸਟਰਸ ਵਾਲੇ ਕੋਲੋਂ
ਹੂੰ, ਮੈਂ ਓਰੇਨ ਵਾਲਿਆਂ ਤੋਂ ਪੁੱਛਿਆ ਸੀ ਮਾਸਟਰਸ ਦਾ ਤੇ ਓਨਾਂ ਨੇ ਢਾਈ ਲੱਖ ਕੇਆ ਸੀਗਾ। ਤੇ ਏਨਾਂ ਲੈਕਮੇ ਹਾਂਜੀ।
ਅੱਛਾ!
ਤੇ ਲੈਕਮੇ ਆਲੇਆਂ ਨੇ ਕਿਆ ਸੀਗਾ ਅ ਸ ਤਰ ਹਜ਼ਾਰ ਮਾਸਟਰਸ ਦਾ ਤੇ ਮੈਂ ਕਿਆ ਕਿ ਲੈਕਮੇ ਆਲੇਆਂ ਤੋਂ ਕਰ ਲੁਂਗੀ ਫੇਰ। ਮੈਂਨ ਟਾ ਸਰਟੀਫਿਕੇਟ ਚਾਈਦਾ ਬ੍ਰੈਂਡ ਦਾ
ਹਾਂ, ਢਾਈ ਲੱਖ ਕਿੱਥੇ ਤੇ ਸੱਤਰ ਹਜ਼ਾਰ ਕਿੱਥੇ?
ਹੂੰ।
ਤਿੰਨ ਕੋਰਸ ਹੋ ਜਨ ਐਦੇ।
ਚਲੋ ਠੀਕ ਆ ਫ਼ਿਰ।
ਆਂ ਠੀਕ ਏ-ਠੀਕ ਏ ਫ਼ੇਰ ਹੈਂ।
ਠੀਕ ਐ ਠੀਕ ਓਕੇ-ਓਕੇ।